ਹੈ ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਜੀ
ਹੰ ਹੰ ਵਦੀਆ-ਵਦੀਆ ਤੁਸੀਂ ਸੁਣਾਓ ਕਿਸ ਬਸ ਤੁਸੀਂ ਤੇ ਸਾਨੂੰ ਭੁਲਾ ਹੀ ਦਿੱਤਾ ਏ ਨਹੀ ਬਸ ਏਸ ਤਰ੍ਹਾਂ ਹੀ ਥੋੜਾ ਘਰ ਚ ਕੰਮ ਚੱਲਦਾ ਪਿਆ ਰੈਨੋਵੇਸ਼ਨ ਦਾ ਤੇ ਬਈ ਤਾਂ ਕਰਕੇ।
ਹਾਂ ਫੇਰ ਕਿੱਥੇ ਟਾਈਮ। ਹਾਂ ਉਹ ਤੇ ਹੈ ਈ ਮਿਸਤਰੀ ਇੱਕ ਵਾਰੀ ਵੜ ਜਾਨ ਨਾ ਘਰ ਚ ਤੇ ਬਾਹਰ ਨਿਕਲਦੇ ਨੀ ਹੈਗੇ ਛੇਤੀ
ਲ ਹੋ ਜਾਂਦੇ ਨੇ।
ਨਾ ਫੇਰ ਬੰਦਾ ਹੋਰ ਐਕਸਟਰਾ ਕੰਮ ਨੀ ਕੋਈ ਕਰ ਸਕਦਾ। ਹਾਂ ਤੇ ਮੈਂ ਬੜੇ ਦਿਨਾਂ ਦੀ ਸੋਚਰੀ ਸੀ ਮੈਂ ਆਵਾਂ ਤੁਹਾਡੇ ਕੋਲ ਮੈਨੂੰ ਕੰਮ ਹੈਗਾ ਸੀ ਤੇ ਮੈਨੂੰ ਵੀ ਟਾਈਮ ਨੀ ਮਿਲ ਪਾ ਰਿਆ ਸਾਡੇ ਘਰ ਵੀ ਕੰਸਟਰਕਸ਼ਨ ਦਾ ਈ ਕੰਮ ਹੋ ਰਿਐ ਤੇ ਮੈਨੂੰ ਮੈਨੂੰ ਵੀ ਟਾਈਮ ਨੀ ਮਿਨ ਪਾ ਰਿਹਾ ਸੀ ਤੇ ਮੈਂ ਕਾ ਚਲੋ ਭੈਣ ਜੀ ਨੂੰ ਫੋਨ ਕਰਕੇ ਪੁੱਛ ਲੈਂਨੀ ਆ ਬਈ ਮੈਨੂੰ ਨਾ ਏ ਸਾਡੇ ਘਰ ਦੇ ਕੋਲ ਟੇਲਰ ਸੀ ਨਾ ਓਨੇ ਮੇਰੇ ਤੇ ਨਾ ਸੂਟ ਖ਼ਰਾਬ ਕਰ ਦਿੱਤੇ ਨੇ। ਦੋ ਤੇ ਮੈਨੂੰ ਤੇ ਹੁਣ ਇੰਨਾ ਨੁਕਸਾਨ ਹੋ ਗਿਆ ਮੈਂ ਕਿਆ ਮੈਂ ਤੇ ਗਲਤੀ ਕਰ ਤੋਡੇ ਕੋਲੋਂ ਈ ਸਲਵਾ ਲੈਂਦੀ ਸੂਟ ਮੈਂ, ਤੇ- ਤੇ ਤੁਸੀਂ ਫ੍ਰਰੀ ਹੈਗੇ ੳ ਤੇ ਮੇਰੇ ਸੂਟ ਸੀਧੇ ਨਾ ਮੇਰੇ ਦੋ ਚਾਰ ਸੂਟ ਹੈਗੇ ਨੇ ਗਰਮੀਆਂ ਵਾਲੇ ਮੈਨੂੰ ਜਾਨਾ ਸੀ ਜਰਾ ਬਾਰ।
ਹਾਂਜੀ-ਹਾਂਜੀ ਕੋਈ ਗੱਲ ਨੀ ਸੀ ਦਾਂਗੇ, ਕਿਸ ਤਰੀਕੇ ਦੇ ਸਵਾਨੇ ਨੇ ਤੁਆਨੂੰ।
ਮੈਨੂੰ ਤੇ ਨਾ ਹਾਂਜੀ। ਤੁਸੀਂ ਡਿਜ਼ਾਇਨਰ ਸੂਟ ਸੀ ਲੈਂਦੇ ੳ, ਤੁਸੀਂ ਡਿਜ਼ਾਇਨਿੰਗ ਤੇ ਕਾਰ ਈ ਲੈਂਦੇ ੳ ਵੈਸੇ ਮੈਨੂੰ ਲੱਗਦੈ ਸਾਰੀ ਮੈਂ ਦੇਖਿਆ ਤੋਡੇ ਸਿੱਪੇ ਹੋਏ ਸੂਟ ਬੜੇ ਅੱਛੇ ਸਿੱਤੇ ਹੁੰਦੇ ਨੇ।
ਹਾਂ ਡਿਜਾਇਨ ਸਭ ਕਰ ਲੈਂਨੀਆਂ ਮੇਰੀਆਂ ਕੁੜੀਆਂ ਦੇ ਦਾਜ ਵਰੀ ਦੇ ਮੈਂ ਆਪੇ ਈ ਸਿੱਤੇ ਦੇ ਨੇ ਨੂੰ ਦੇ ਵਰੀ ਦੇ। ਹਾਂ ਕੁੜੀਆਂ ਦੇ ਦਾਜ ਦੇ ਸਾਰੇ ਸਾਰੇ ਜੋ ਮਲਬ ਕਿ ਵਨ ਪੀਸ ਹੋਏ ਲੈਂਗਾ ਹੋਏ, ਕੋਈ ਮਲ ਮਤਲਬ ਕੀ ਐ ਹੂੰਦਾ ਜਿਸ ਤਰ੍ਹਾਂ ਆਪਨੇ ਸੂਟ ਆਂਦੇ ਨੇ ਜੇੜੇ ਪਾਂਦੇ ਨੇ ਨਾ ਅੱਜ- ਕੱਲ ਤੇ ਆਯਾ ਵੀ ਚੱਲਿਆ ਦਾ ਹੁਨ ਅੱਜ- ਕੱਲ੍ਹ ਬੜਾ ਟ੍ਰੈਂਡ ਚੱਲਦਾ ਪਿਆ ਏਦਾ ਅਫਗਾਨੀ-ਅਫਗਾਨੀ ਕੁਛ ਕੈਂਦੇ ਨੇ ਹਾਂ ਫਰਸੀ-ਫਰਸੀ ਵਾਲਾ ਚੱਲਦਾ ਪਿਆ ਅੱਜ-ਕੱਲ।
ਹਾਂ ਮੈਂ ਔਇ ਮੈਂ, ਮੈਂ ਕੈ ਰਈ ਮੈਨੂੰ ਕੋਈ ਮਿਲ ਜਾਏ ਕੋਈ ਅੱਛਾ ਟੇਲਰ ਤੁਸੀਂ ਜੇੜੇ ਡਰੈਸ ਸਿਸ ਵਗੈਰਾ ਵੀ ਅੱਛੀ ਸੀ ਲੈਂਦੇ ੳ ਫੇਰ ਤੇ ਸਾਨੂੰ ਪਤਾ ਨੀ ਸੀ। ਹੂੰ, ਅੱਛਾ ਤੇ ਮੈਂ ਤੇ ਢੂੰਢ ਰਈ ਸੀ ਸਗੋਂ ਮੈਂ ਮੇਰੀ ਬੇਟੀ ਹੈਗੀ ਏ ਉਨੂੰ ਤੇ ਬੜਾ ਡਰੈਸਿਸ ਪਾਨ ਦਾ ਬੜਾ ਸ਼ੌਂਕ ਹੈਗਾ ਏ। ੳਨੂੰ ਤੇ ਫੇਰ ਮੈਨੂੰ ਤੇ ਕੋਈ ਅੱਛਾ ਟੇਲਰ ਮਿਲਦਾ ਈ ਨਈ ਹੈਗਾ। ਤੇ ਮੈਨੂੰ ਪੈਲੇ ਪਤਾ ਹੁੰਦਾ ਨਾ ਤੁਸੀਂ ਡਰੈਸਿਸ ਵੀ ਸੀ ਲੈਂਦੇ ੳ ਤੇ ਮੈਂ ਏਧਰ-ਔਧਰ ਵੇਖਦੀ ਨਾ ਤਾਡੇ ਕੋਲ ਈ ਸਿੱਧਾ ਆ ਜਾਂਦੀ, ਤੇ
ਸੀ ਲੈਂਨੀ ਆਂ, ਵੈਸਟਰਨ ਵੀ ਸੀ ਲਈ ਦੇ ਨੇ।
ਅੱਛਾ ਵੈਸਟਰਨ ਵੀ ਸੀ ਲੈਂਦੇ ੳ ਤੁਸੀਂ, ਐ ਤੇ ਬੜੀ ਅੱਛੀ ਗੱਲ ਹੈਗੀ ਏ, ਤੇ ਤੇ ਮੈਨੂੰ ਤੇ ਸਿਰਫ ਏਨਾ ਈ ਪਤਾ ਸੀ ਕਿ ਤੁਸੀਂ ਸੂਟ ਸੀ ਲੈਂਦੇ ੳ ਪਰੇ ਮੈਨੂੰ ਐ ਨੀ ਪਤਾ ਸੀ ਤੁਸੀਂ ਡਰੈਸਿਸ ਵੀ ਸੀ ਲੈਂਦੇ ੳ।
ਨਈ ਸਾਰੇ ਸੀ ਲਈ ਦੇ ਨੇ ਅਸੀਂ ਮੈਂ ਜਾਦਾ ਮਤਲਬ ਕਿ ੳ ਨਈ ਨਾ ਕੀਤ ਤਾ ਦਾ ਜਿਸ ਤਰ੍ਹਾਂ ਕਿ ਕੋਈ ਬੂਟੀਕ ਵਗੈਰਾ ਨੀ ਖੋਲਿਆ ਦਾ ਬਈ ਆਪੇ ਈ ਸੀ ਲਈ ਦੇ ਨੇ ਘਾਰ ਜਿਸ ਤਰਾਈ
ਤੇ ਤੁਸੀਂ ਅੱਛਾ, ਤੇ ਤੁਸੀਂ ਏੰਝ ਕਂਯੋ ਨੀ ਕਰਦੇ ਤੁਸੀਂ ਇੰਸਟਾ ਤੇ ਆਪਨਾ ਪੇਜ ਬਨਾ ਲੋ ਫੇਰ ਤੁਹਾਡੇ ਜਾਦਾ ਮਤਲਬ ਫੇਮਸ ਹੋ ਜਾਏਗਾ ਫੇਰ
ਜੀ ਏਨੇ ਸਾਰੇ ਨੇ ਨਾ ਤੇ ਥੋੜ੍ਹੀ ਫੈਮਿਲੀ ਚ ਮਤਲਬ ਕਿ ਬੱਚੇ ਛੋਟੇ ਨੇ ਪੋਤਰੇ -ਪੋਤਰੀਆਂ ਤੇ, ਤਾਂ ਕਰਕੇ ਉ ਇੰਨਾ ਕਰਨ ਨੀ ਦਿੰਦੇ ਔਰ ਵੈਸੇ ਈ ਇੰਨੇ ਜਿੰਨੇ ਨੇ ਸੁਵਾਨ ਵਾਲੇ
ਸੂਆਣ ਵਾਲੇ ਬੜੇ ਨੇ, ਠੀਕ
ਜੇੜੇ ਬਾਰ ਚਲੇ ਗਏ ਦੇ ਨੇ ਵਿਦੇਸ਼ਾਂ 'ਚ ਲੋਕੀ ਓ ਵੀ ਮਤਲਬ ਕਿ ਨਾਪ ਪੇਜ, ਪੇਜ ਕੇ ਆਪਣੇ ਰੀਲੇਟਿਵ ਕੋਲੌ ਸੁਆ ਕੇ ਤੇ ਮੰਗਵਾੰਦੇ ਨੇ ਕੱਪੜੇ, ਜੇੜੇ ਆਪਣੇ ਆਲਰੇਡੀ ਬਹੁਤ ਜਾਦਾ ਨੇ ਤੇ ਇਸ ਬਾਰੇ ਕਦੀ ਲੋੜ ਹੀ ਨਈਂ ਪਈ ਪੇਸ ਤੇ ਪਾਣ ਦੀ।
ਹਾਂ ਨਈਂ ਠੀਕੇ ਫੇਰ ਤੇ ਤੁਆਡਾ ਤੇ ਕੰਮ ਵੈਸੇ ਈ ਅੱਛਾ ਚੱਲ ਰੇਯਾ ਤੇ ਹੋਰ ਇਸ ਤੋਂ ਅੱਛੀ ਗੱਲ ਹੀ ਕੀ ਹੈਗੀ ਏ, ਤੇ ਤੇ ਮੈਂ ਵੀ ਕੇਯਾ ਚਲੋ, ਮੈਨੂੰ ਵੀ ਦੱਸਿਆ ਸੀ ਤੁਆਡੀ ਪਤੀਜੀ ਨੇ ਤੇ ਮੈਂ ਕਯਾ ਚਲੋ, ਕੈਂਦੀ ਸੀ ਮੇਰੇ ਮਾਮੀ ਜੀ ਹੈਗੇ ਨੇ ਓਨਾਂ ਕੋਲੋਂ ਅਸੀਂ ਲਵਾ ਲੈਣਾ ਤੁਸੀਂ ਤੇ ਮੈਂ ਤਾਂ ਕਰਕੇ ਤੁਆਨੂੰ ਫੋਨ ਕੀਤਾ ਏ, ਤੇ ਮੈਂ ਮੈਂ ਨਾ ਅ ਸੂਟ ਮ ਸਵਾਣਾ ਏਕ ਤੇ ਫਰਸ਼ੀ ਸਲਵਾ ਸਲਵਾਰ ਵਾਲਾ ਸਵਾਣਾ ਜੇ।
ਹਾਂਜੀ-ਹਾਂਜੀ ਹਾਂ, ਕੋਈ ਗੱਲ ਨੀ ਓਦਾ ਪੋੰਚਾ ਚੋੜਾ ਹੁੰਦਾ ਤੇ ਜਗਹ ਤੇ ਹੈਨੀਂ, ਤੁਸੀਂ ਆਹੋ ਫਰਸੀ
ਹਾਂ, ਮੈਨੂੰ ਨਾ ਥੋੜਾ ਹਾਂ, ਪੋੰਚਾ ਚੌੜਾ ਹੁੰਦਾ।
ਹਾਂ ਮਤਲਬ ਕਿ ਚੌੜਾਈ, ਮਤਲਬ ਕਿ ਓਦੇ ਚ ਜਿਸ ਜਿਸ ਤਰ੍ਹਾਂ ਕਿ ਬਾਰਾਂ ਇੰਚ ਦਾ, ਚੌਦਾਂ ਇੰਚ ਦਾ ਏੰਝ ਹੁੰਦਾ।
ਅੱਛਾ।
ਪੋਚਾਂ ਉੰਜ ਨੀ ਚੌੜਾ ਹੁੰਦਾ ਜਾਦਾ ਉਚਾਈ ਚ ਨੀ ਹੁੰਦਾ ਲੰਬਾਈ ਜਿਸ ਤਰ੍ਹਾਂ ਥੱਲੇ ਓਦੀ ਪੈਰ'ਚ ਹੁੰਦਾ ਨਾ ਜੇੜਾ ਓ ਹੁੰਦਾ। ਹਾਂ, ਹਾਂ ਜਿਦੇਂ ਪ ਓ ਬੜਾ ਹਾਂ, ਓ ਬੜਾ ਜਿਆਦਾ ਹੁੰਦਾ ਖੁਲਾ ਤੇ ਤੇ ਪੂਰੀ ਸਲਵਾਰ ਜਿਸ ਤਰ੍ਹਾਂ ਸਾਡੇ ਲੋਕਾਂ ਦੀ ਚੋਣਾ ਅੱਗੇ ਪੈਂਦੀਆਂ ਨੇ ਓਦੀਆਂ ਚੋਣਾਂ ਇੰਜ ਅੱਗੇ ਨੀ ਪੈਂਦੀਆਂ ਓਦੀਆਂ ਚੋਣਾਂ ਚਾਰੋਂ ਪਾਸੇ ਪੈਂਦੀਆਂ ਨੇ।
ਚਾਰੋਂ ਪਾਸੇ ਪੈਂਨੀਆਂ, ਪਿੱਛੇ ਵੀ ਪੈਂਦੀਆਨ?
ਹਾਂ ਪਿੱਛੇ ਪਿੱਛੇ ਸਾਰੀਆਂ ਅੱਗੇ-ਪਿੱਛੇ ਸਾਰੇ ਚਾਰੋਂ ਪਾਸੇ ਪੈਂਦੀਆਂ ਨੇ, ਹੁਣੇ ਮੈਂ ਕੁੜੀ ਆਪਣੀ ਦਾ ਸੀਤਾ ਸੀ ਨਾ, ਤੇ ਓਨੇ ਪਾਇਆ ਦਾ ਵੀ ਏ। ਫੋਟੋ ਦੇ ਵਿੱਚ ਇੰਜੇ ਹੋਏਗਾ, ਤੇ ਮੈਂ ਤੁਆਨੂੰ ਫੋਟੋ ਪੇਜਾਂਗੀ ਕੁੜੀ ਦੀ ਪਾਏ ਦੀ ਤੇ ਤੁਆਨੂੰ ਪਤਾ ਲੱਗ ਜੇਗਾ।
ਤੇ ਮੈਂ ਤੇ ਦੇਖੇਆ ਸੀ, ਯੂਟਯੁਬ ਤੇ ਸਿਰਫ ਅੱਗੇ ਹੀ ਚੋਂਨਾ ਪਾਈਆਂ ਸੀ ਓਨਾਂ ਨੇ ਤੇ।
ਅੱਛਾ, ਫੇਰ ਸਬਦਾ ਅਪਨਾ-ਅਪਨਾ ਤਰੀਕਾ ਹੁੰਦਾ।
ਹਾਂ, ਔ ਜਾਦਾ ਵਦੀਆ ਲੱਗੇਗੀ, ਜੋ ਤੁਸੀਂ ਦੱਸ ਰੇਓ ਚਾਰੋਂ ਪਾਸੇ ਚੋਨਾਂ ਵਾਲੀ।
ਚੋਨਾਂ ਹੁੰਦੀਆਂ ਨੇ ਨਾ ਤੇ ਓਦਾ, ਚਾਰੋਂ ਪਾਸੇ ਹੀ ਓਦਾ ਓ ਆਂਦਾ ਏ। ਅਲੱਗ ਲੁੱਕ ਆਂਦਾ, ਹਾਂ। ਜੇ ਤੇ ਦੇਖੋੋ ਨਾ ਚੋਨਾਂ ਪਾਓਗੇ ਤੁਸੀਂ ਅੱਗੇ ਪਾਓਗੇ ਨਾ, ਤੇ ਓਦਾ ਅੱਗੇ ਹੀ ਸਾਰਾ ਲੁੱਕ ਲੁੱਕ ਆਏਗਾ ਓ ਫੇਰ ਪਿੱਛੇ ਦੀ ਕੂੰਮਦੀ ਏਨਾ ਹੁਣ, ਅਸੀਂ ਪਟਿਆਲਾ ਬਣਾਂਦੇ ਆਂ। ਤੇ ਪਟਿਆਲਾ ਦੀ ਚੋਣ ਸਾਰੀ ਅੱਗੇ ਹੁੰਦੀ ਏ।
ਅੱਗੇ ਆਂਦੀ ਏ, ਹਾਂਜੀ।
ਤੇ ਤਾਂ ਕਰਕੇ ਫੇਰ ਏਸ ਤਰ੍ਹਾਂ ਹੁੰਦਾ, ਪਟਿਆਲਾ ਸਲਵਾਰ ਤੇ ਮੇਰੀ ਵੈਸੇ ਬੜੀ ਫੇਮਸ ਏ। ਹਾਂ ਹਾਂ, ਚੋੜੇ-ਚੋੜੇ ਪਉਂਚੇ ਅੱਜ ਕੱਲ ਤੇ ਔ ਬੁਕਰਮ ਨੀਨਾ ਪਵਾ ਰਈਂਆ, ਅੱਜ-ਕਲ ਕੋਈ ਫੋਰਮ ਜਿ ਆ ਰੀਏ, ਹਾਂ।
ਅੱਛਾ, ਔ ਏਕ ਫੋਮ ਆਂਦੀ ਏ, ਏਕ ਪੇਸਟਿੰਗ ਆਂਦੀ ਏ, ਫੋਮ ਪਾਂਦੇ ਓ ਤੁਸੀਂ?
ਹਾਂ, ਫੋਮ ਜਿਸ ਤਰ੍ਹਾਂ ਹੁੰਦੀਏ ਹਲਕੀ ਜੀ, ਅਲਗ ਈ ਹੁੰਦੀਏ, ਓ ਫੋਮ ਨੀ ਹੁੰਦੀ ਜੇੜੀ ਟੁੱਟ ਜਾਵੇ।
ਨਈਂ ਦੂਜੀ ਹੁੰਦੀ ਏ, ਥੋੜ੍ਹੀ ਰਬੜ ਵਕਣ ਦੀ ਹੁੰਦੀ ਏ।
ਹਾਂ, ਹਾਂ, ਹਾਂ, ਹਾਂ ਉਹੀ ਵਾਲੀ।
ਹਾਂ ਮੈਂ ਸਮਝ ਗਈ ਆ, ਥੋੜ੍ਹਾ ਬਹੁਤਾ ਕਿਉਂਕਿ ਮੈਨੂੰ ਮੈਂ ਵੀ ਦੇਖਦੀ ਰਹਿੰਦੀ ਹਾਂ ਨਾ, ਤੇ ਮੈਨੂੰ, ਵੀ ਥੋੜ੍ਹੀ ਬਹੁਤੀ ਨੋਲੇਜ ਹੋ ਗਈ ਏ। ਇਹ ਚੀਜ਼ਾਂ ਦੀ, ਤੇ ਫੋਮ ਆਉਂਦੀ ਉਹ ਇੱਕ ਰਬੜ ਟਾਈਪ ਦੀ ਵਕ ਵਕਣ ਦੀ ਹੁੰਦੀ ਏ ਜਾਂ ਓਹ ਵਾਲੀ ਫੋਮ ਓਹ ਔਹ, ਹਾਂ ਔਹ ਸ ਉਹ ਸਟੇਬਲ ਰਹਿੰਦੀ ਹੈ, ਨਾ ਜਿਸ ਤਰ੍ਹਾਂ ਰੱਖੋ। ਪਰ ਉਹਦੇ ਉੱਤੇ ਸਿਲਾਈ ਮਾਰੋ ਤੇ ਪੱਟ ਨਹੀਂ ਜਾਂਦ
ਨਹੀਂ -ਨਹੀਂ -ਨਹੀਂ ਕੱਟਦੀ ਨਹੀ, ਕੱਟਦੀ ਨਹੀਂ, ਕੱਟਦੀ ਮੈਂ ਸੀਤੀ ਆਨੇ, ਮੈਂ ਸੀਤੀ ਧੀਆਂ ਨੇ ਨਾ ਸਭ ਦੀਆਂ, ਨਹੀਂ ਕਰਦੀ। ਹੋਰ ਮਤਲਬ ਕਿ ਇੰਝ ਹੁੰਦਾ ਹੈ, ਨਾ ਬ ਤੁਸੀਂ ਸਿੱਧਾ ਚੋ ਪਹੁੰਚਾ ਜਿਹੜਾ ਛੋੜਾ ਬਣਦੈ ਔਹ ਤਿਕੋਨ ਵੀ ਬਣਵਾ ਲੈਂਦੇ ਨੇ ਕਈ ਜਿਨੇ ਬਈ ਅੱਗੇ ਕੋਨਾ ਜਿਹਾ ਆਵੇ ਉੱਚਾ ਜਿਹਾ। ਥੋੜਾ ਫੇਰ ਉਹਦੇ ਉੱਤੇ ਲੈਸ ਵੀ ਲਾ ਦੇਈ ਦੀ ਏ ਅੰਦਰ ਦੀ ਸ਼ਈਡ ਤੋਂ, ਆ ਥੱਲੇ ਗੋਲ ਲੈਸ ਆ ਜੈ ਹੋਰ ਉੱਤੋਂ ਦੀ ਕੋਨੇ ਵਰਗੀ ਲੈਸ ਆ ਜਾਏ
ਹਾਂ ਉਹ ਤੁਹਾਡਾ ਬਾਹਰਲੇ ਪਾਸੇ, ਲੱਗੇਗਾ ਕੱਪੜਾ ਔ ਤੇ ਹੋਰ ਵੱਖਰਾ ਲੱਗੇਗਾ ਨਾ ਉਹਦੇ ਤੇ ਓਹੀ ਲੱਗੇਗਾ ਅੱਚ ਅੱਛਾ ਮੈਂ ਨੀਂ, ਨਹੀਂ ਇੱਕ ਗੱਲ ਦੱਸੋ? ਮੈਨੂੰ, ਇਹ ਜਿਹੜੀ ਫਰਸ਼ੀ ਸਲਵਾਰ ਦਾ ਜਿਹੜਾ ਪਹੁੰਚ ਹੁੰਂਦਾ ਏ ਉਹ ਉਹਦੇ ਵਿੱਚੋਂ ਹੀ ਬੰਦਾ ਹੈ, ਜਾਂ ਫੇਰ ਅਲੱਗ ਤੋਂ ਜਿਵੇਂ ਅਸੀਂ ਦੂਜੀ ਸਲਵਾਰ ਬਣਾੰਦੇ ਹਾਂ ਅਲੱਗ
ਨਹੀਂ -ਨਹੀਂ, ਨਹੀਂ -ਨਹੀਂ, ਨਹੀਂ ਔਹ ਔਹ ਅਫਗਾਨੀ ਬਣਦੀ ਹੈ।
ਅੱਛਾ।
ਔਹ ਅਫਗਾਨੀ ਸਲਵਾਰ ਚ ਅਲਗ ਤੋਂ ਪਹੁੰਚਾ ਪਾਇਆ ਜਾਂਦਾ, ਉਹਦੇ ਪੈਰਾਂ ਚ ਚੋਣਾਂ ਆਉਂਦੀਆਂ ਨੇ।
ਹਾਂ ਉਹੀ ਕਹਿੰਦੀ ਮੈਂ, ਉਹ ਅਫਗਾਨੀ ਹੁੰਦੀ।
ਜੇ ਆਹਾਂ ਉਹ ਪਹੁੰਚੀਆਂ ਚ ਚੋਣਾਂ ਆੰਦੀਆਂ ਨੇ।
ਤੇ ਇਹ ਜਿਹੜੀ ਏਹ ਫਰਸ਼ੀ ਸਲਵਾਰ ਦੀ ਲੰਬਾਈ ਮਤਲਬ ਪਹੁੰਚੇ ਸਮੇਤ ਰੱਖਣੀ ਆ ਫੇਰ ਔਹਨੂੰ ਅੰਦਰ ਫੋਲਡ ਕਰ ਦੋ।
ਨਹੀਂ, ਨਹੀਂ, ਨਹੀਂ, ਨਹੀਂ, ਨਹੀਂ ਔਹ ਅਲੱਗ ਤੋਂ ਪੱਟੀ ਅੰਦਰ ਹ ਅੰਦਰ ਅਲੱਗ ਕਿਉਂਕਿ ਉਹਦੇ ਅੰਦਰੁ ਬੋ ਬਰਮ ਯਾ ਏਹ ਚੀਜ਼
ਅੱਛਾ ਨਹੀਂ ਮੈਂ ਕਹਿ ਰਹੀ ਸੀ ਬਈ, ਜਿਵੇਂ ਚਾ ਚਾਰ- ਪੰਜ ਇੰਚ ਫਾਲਤੂ ਰੱਖ ਦੋ ਕੱਪੜਾ ਥੱਲੋ ਤੇ ਉਂਝ ਉਹਨੂੰ ਫੋਲਡ ਕਰ ਦੋ ਇਹ ਵੀ ਤੇ ਹੋ ਸਕਦਾ ਨਹੀਂ।
ਹੋ ਸਕਦਾ ਇਸ ਤਰ੍ਹਾਂ ਕਿਉਂਕਿ ਇਹਦੀ ਕਟਿੰਗ ਦੂਜੀ ਤਰ੍ਹਾਂ ਦੀ ਹੁੰਦੀ ਹੈ ਨਾ ਥੋੜ੍ਹੀ, ਹੋ ਸਕਦਾ ਉਸ ਤਰਾ ਵੀ ਹੋ ਸਕਦਾ ਵੈਸੇ, ਅੱਜ -ਕੱਲ ਤਾਂ ਵੈਸੇ ਹੀ ਕੱਪੜੇ ਘੱਟ ਦਿੰਦੇ ਨੇ ਸਲਵਾਰਾਂ ਦੇ ਤੇ ਹਾਂ ਤੇ ਫੇਰ ਉਹਦੇ ਚੋਂ ਅਸੀਂ ਮੋੜਨ ਦਾ ਰੱਖਾਂਗੇ ਤੇ ਮੁਸ਼ਕਿਲ ਹੀ ਔਹ ਬਣ ਬੰਦਾ ਹੈ, ਹਾਂ ਜੇ ਥਾਣ ਚੋਂ ਕਟਵਾਓ ਤੁਸੀਂ ਜਿਆਦਾ ਕੱਪੜਾ ਫੇਰ ਚੱਲ ਜਾਂਦਾ ਥਾਂਨ ਚੋ ਕਟਾਓ ਨਾ ਤੇ ਫੇਰ ਬਣ
ਕੱਪੜਾ ਪੂਰਾ -ਸੂਰਾ ਹੁੰਦਾ ਨਾ ਤੇ ਉਹ ਅਲੱਗ ਹੀ ਲਗਾਣਾ ਪਏਗਾ ਥੱਲੇ ਸਹੀ ਕਹਿ ਰਹੇ ਹੋ ਤੁਸੀਂ, ਤੇ ਇਹਦੇ ਨਾਲ ਫਿਰ ਸ਼ਰਟ ਹਾਂਜੀ ਅੱਛਾ ਸੂਟ, ਅ ਅੱਛਾ ਚਲੋ ਮੈਂ ਆਵਾਂਗੀ ਨਾ ਫਿਰ ਦੇਖਾਂਗੀ ਜੇ ਕੋਈ ਮੈਨੂੰ ਪਸੰਦ ਆਏਗਾ ਤੇ ਮੈਂ ਫਿਰ
ਹਾਂ ਕੋਟਨ ਦਾ ਕੱਪੜਾ ਇਹੋ ਜਿਹਾ ਹੁੰਦਾ ਸਾਡਾ ਕਿ ਬਈ ਕਲਰ ਵੀ ਫੇਡ ਨਾ ਹੋਵੇ।
ਅੱਛਾ।
ਕਲਰ ਵੀ ਨੀ ਜਾਦਾ ਜਲਦੀ ਜਾਂਦਾ ਜਲਦੀ ਨੀ ਕਲਰ ਜਾਂਦਾ, ਹਾਂ। ਹਾਂ ਪਰ ਸਾਡੇ ਕੋਟਨ ਮਤਲਬ ਕੇ ਜੇੜੀ ਸਾਡੇ ਕੋਲੋਂ ਕੌਟਨ ਲੋਗੇ ਨਾ ਤੁਸੀਂ ਓਦਾ ਕੱਪੜਾ ਕੋਈ ਹੋਏਗਾ ਜਿਸ ਤਰਾਂ ਕੇ ਬਈ ਚਲੋ ਕਿਸੇ ਨੇ ਦੱਸ ਪੀਸ ਸੌ ਪੀਸ ਲਏ ਨੇ ਤੇ ਇੱਕ ਅੱਧਾ ਵੈਸੇ ਤੇ ਅੱਜ ਤ ਸ਼ਕੈਤ ਨੀ ਆਈ, ਹਜੇ ਤੱਕ ਸ਼ਕੈਤ ਕਦੀ ਨੀ ਆਈ। ਤੇ ਅਸੀਂ ਖੁਦ ਓਈ ਪਾਨੇ ਆਂ ਤੇ ਸਾਡਾ ਵੀ ਕਲਰ ਮਤਲਬ ਕੇ ਅੱਜ ਤੱਕ ਫੇਡ ਨੀ ਹੋਏਆ।
ਅੱਛਾ ਐ ਤੇ ਬੜੀ ਵਦੀਆ ਗੱਲ ਐ, ਕੋਟਨ ਈ ਪਾਂਨੀ ਆ ਮੈਂ ਵੀ। ਕੋਟਨ ਜਾਂ ਰਿਓਨ ਈ ਪਾਂਨੀ ਆਂ ਮੈਂ ਵੀ ਮੈਨੂੰ ਵੀ ਨੀ ਅੱਛੇ ਲੱਗਦੇ ਮੈਂ ਤੇ ਜਰਾ ਮਿਕਸ ਕੱਪੜਾ ਨੀ ਪਾ ਸਕਦੀ। ਮੈਨੂੰ ਤੇ ਪਿੱਤ ਨਿਕਲ ਆਂਦੀ ਏ ਨਾਲ ਈ ਰੈਸ਼ਜ਼ ਹੋ ਜਾਂਦੇ ਨੇ।
ਤੇ ਕੀ ਕੈਂਦੇ ਨੇ ਥੋੜੀ ਬੋਤ ਲੈਸ ਲਵਾ ਲਈ ਦੀ ਏ। ਝੱਗੇ ਝੁਗੇ ਤੇ ਅੱਗੇ ਡਿਜਾਇਨਾਂ, ਹਾਂ।
ਤਾ ਨੀ ਸੂਟ ਵੀ ਸਵਾਨਾ ਜੇ ਮੈਂ ਤੁਆਡੇ ਕੋਲੋਂ ਪਾਕਿਸਤਾਨੀ ਵੀ ਸੀਅ ਕੇ ਦੇਨਾ ਇੱਕ ਹਾਂ ਪਾਕਿਸ ਸਾਨੇ ਮੈਂ ਓ ਲੇਸੀਜ਼ ਵਗੈ ਸਾਰੀਆਂ ਮੈਂ ਆਪਨੇ ਆਪ ਸਿਲੈਕਟ ਕਰਕੇ ਲੈ ਆਈ ਹੋਈ ਹਾਂ ਬਸ। ਓ ਲੈਸਾਂ ਵੀ ਮੈਂ ਲੈ ਆਈ ਆਂ ਜੇੜੀ ਲਗਵਾਨੀਆਂ ਨੇ, ਤੇ ਓ ਮੈਂ ਤਾਨੂੰ ਦੇਨ ਆਵਾਂਗੀ ਸੂਟ, ਤੇ ਤੁਸੀਂ ਮੇਰੇ ਸੀਅ ਦੇਨਾ ਕਿੰਨੇ ਦੇ ਦਿਨ ਲੱਗ ਜਾਨਗੇ।
ਦੇਖੋ ਸੂਟ ਕਿੰਨੇ ਸੂਟ ਨੇ ਤੁਆਡੇ, ਚਾਰ ਪੰਜ ਤੇ ਹੋਨਗੇ, ਅੱਛਾ ਚਲੋ ਚਾਰ ਪੰਜ ਵੀ ਸਮਝ ਕੇ ਚਲੋ, ਤੇ ਤਆਨੂੰ ਅੱਠ ਦਿਨ ਦਸ ਦਿਨ ਤੇ ਦੇਨੇ ਪੈਨਗੇ ਫੇਰ ਮੈਨੂੰ। ਕਿਓਂਕਿ ਤਆਨੂੰ ਮੈਂ ਦੱਸੇਆ ਨਾ ਘਰ ਕੰਮ ਚਾਲੂ ਐ ਤੇ ਫੇਰ ਓਦਰ ਵੀ ਜਾਣਾ ਪੈਂਦਾ ਹਾਂ-ਹਾਂ-ਹਾਂ-ਹਾਂ ਦਸ ਦਿਨ ਦੇ ਅੰਦਰ ਮੈਂ ਤੁਆਨੂੰ ਕੋਸ਼ਿਸ਼ ਕਰਾਂਗੀ ਅੱਠ ਦਿਨ ਦੀ ਲੇਕਿਨ ਫਿਰ ਵੀ ਮੈਂ ਪੈਲਾਂ ਦਸ ਦਿਨ ਕੈਨਾ ਸਈ ਐ। ਪੈਲਾਂ ਘੱਟ ਦਿਨ ਕਹੋ, ਫੇਰ ਲੇਟ ਦੇਨਾ ਓ ਨਈਂ ਸਈ ਹੈਨਾ, ਹਾਂਜੀ।
ਆਨੀ ਆਂ ਮੈਂ ਸੂਟ ਲੈ ਤੇ ਤਾਡੇ ਕੋਲ ਸਸ ਰੀ ਕਾਲ ਜੀ, ਸਸ ਰੀ ਕਾਲ ਜੀ ਸਸ ਰੀ ਕਾਲ।
ਠੀਕ ਐ।